ਹੈਲੋ
ਹੈਲੋ
ਹੈਲੋ ਹਾਂ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
ਕੀ ਹਾਲ ਚਾਲ ਹੈ ਜੀ
ਬਸ ਠੀਕ
ਔਰ ਬੱਚੇ ਪਰਿਵਾਰ ਫੈਮਲੀ ਸਭ
ਜੀ ਸੀ ਹ ਬਸ ਲਾਵਾ ਗਏ ਜੀ
ਅੱਛਾ-ਅੱਛਾ ਮੈਂ ਇੱਕ ਥੋੜ੍ਹਾ ਰਾਏ ਲੈਣੀ ਸੀ ਤੁਸੀਂ ਮੈਂ ਕਿਹਾ ਹੁਣੇ ਸੁਣਿਆ ਸੀ ਕਿ ਆਪਣਾ ਗੱਦੇ ਵਗੈਰਾ ਨਵੇਂ ਲਏ ਆ ਅਤੇ ਮੈਂ ਵੀ ਸਰਚ ਕਰ ਰਿਹਾ ਸੀ ਔਨਲਾਈਨ ਔਰ ਮਾਰਕਿਟ ਵਿੱਚ ਵੀ ਤੇ ਮਤਲਬ ਕੁਛ ਸਮਝ ਜੇਹਾ ਨੀ ਆ ਰਿਹਾ ਵੀ ਕਿਹੜੇ ਸਹੀ ਰਹਿਣਗੇ ਤੇ ਸਾਡੇ ਮੈਟਰਸ ਹੋਏ ਹੈ ਖਰਾਬ ਤੇ ਚਲੋ ਅਸੀਂ ਧੁੱਪ ਵੀ ਲਵਾ ਦਿੰਦੇ ਕਿ ਜਿਸ ਤਰ੍ਹਾਂ ਬੈਠ ਜਾਂਦੇ ਆ ਨਾ ਮੈਟਰਸ ਉਹਨਾਂ ਨੂੰ ਹੋ ਗੇ ਦਸ ਸਾਲ ਹੋ ਗੇ ਪਰਚੇਜ਼ ਕਿਤ ਹ
ਹਮ ਹਮ
ਥੋੜ੍ਹੇ ਬੈਠਦੇ ਆ ਫਿਰ ਧੁੱਪਾ ਲਵਾ ਦਿੰਦੇ ਹਾਂ ਥੋੜ੍ਹਾ ਸਮੈਲ ਵੀ ਚਲੀ ਜਾਂਦੀ ਹੈ ਔਰ ਥੋੜਾ ਜਿਹਾ ਆਪਣੀ ਪੋਜੀਸ਼ਨ 'ਚ ਆ ਜਾਂਦੇੈ ਐ ਐਗਜੇ਼ਕਟ ਪਰ ਉਹ ਹੁਣ ਜਿਆਦਾ ਹੀ ਦੱਬ ਗਏ ਹੈ ਅਤੇ ਹੁਣ ਦੀ ਇਹ ਮਤਲਬ ਲੋੜ ਮਸ ਮਹਿਸੂਸ ਹੋ ਰਿਹਾ ਕਿ ਮੈਂ ਵੀ ਵਾਈਫ ਦੇ ਪਿੱਛੇ ਜਾਵਾਂ ਤੁਸੀਂ ਗਾਈਡ ਕਰੋ ਕਿ ਇਹ ਕੋਟਨ ਵਾਲੇ ਜਿਹੜੇ ਹੁੰਦੇ ਹੈ ਮਤਲਬ ਕੋਟਨ ਦੇ ਬਣੇ ਹੋਏ ਇੱਕ ਹੁੰਦੇ ਆ ਫੋਮ ਦੇ ਅਤੇ ਮਤਲਬ ਕਈ ਤਰ੍ਹਾਂ ਦੇ ਹੈਗੇ ਐ ਤੇ ਸਮਝ ਨਹੀਂ ਆ ਰਹੀ ਇਹ ਦੇ ਬਾਰੇ ਕੁਛ ਦੱਸੋ
ਵੈਸੇ ਹੁੰਦੇ ਦੇਖੋ ਪਤਾ ਕੀ ਹੈਗਾ ਮੇਨ ਤੇ ਤੁਹਾਡਾ ਨਾ ਕੰਪਨੀ ਦੇ ਬ੍ਰਾਂਡ ਤੇ ਹੁੰਦਾ ਹੈਗਾ ਤੁਸੀਂ ਕਿਸ ਕੰਪਨੀ ਦੇ ਲੈ ਰਹੇ ਹੈਗੇ ਤੇ ਹਾਂ ਜਿਹੜੇ ਮੈਂ ਲਿੱਤੇ ਸੀ ਉੱਥੇ ਦੇਖੋ ਸਲੀਪਵੈਲ ਦੇ ਲਿੱ ਹੈਗੇ ਸੀ ਤੇ ਕਾਫੀ ਅੱਛੀ ਜਾ ਰਹੇ ਹੈਗੇ ਨੇ ਕੰਪਨੀ ਦੇ ਤੇ ਮਤਲਬ ਥੋੜੇ ਇਹਨਾਂ ਦੀ ਨਾ ਰੇਂਜ ਅਗਰ ਤੁਸੀਂ ਅੱਪ ਲੈ ਲੋਗੇ ਨਾ ਇਹਨਾਂ ਦੀ ਗੱਦਿਆਂ ਦੀ ਰੇਂਜ ਅੱਪਰ ਰੇਂਜ ਦੇ ਵਿੱਚ ਤੁਸੀ ਲੇ ਲੋਗੇ ਤਾਂ ਵੀ ਤੁਸੀਂ ਕਹਿ ਲਓ ਤੁਹਾਡੇ ਤੁਹਾਨੂੰ ਉਹਦੇ ਵਿੱਚ ਨਾ ਅੱਛੀ ਕੁਆਲਿਟੀ ਸਸਟੇਨੇਬਿਲਿਟੀ ਮਿਲ ਜਾਂਦੀ ਹੈ ਕਾਫੀ ਲੋਂਗ ਟਾਈਮ ਤੱਕ ਤੁਸੀਂ ਕਹਿ ਲਓ ਪੱਚੀ ਤੀਹ ਸਾਲ ਫਿਰ ਉਹ ਨਾ ਗੱਦੇ ਕਿਤੇ ਨ ਜਾਂਦੇ ਹੈਗੇ ਅਗਰ ਅਸੀਂ ਥੋੜ੍ਹੀ ਲੋਅਰ ਰੇਂਜ ਦੇ ਵਿੱਚ ਲੈ ਲੈਨੇ ਹਾਂ ਨਾ ਗੱਦਾ ਤੇ ਤੁਸੀਂ ਕਹਿਲੋ ਫੇਰ ਉਹ ਦ ਦੱਸ ਬਾਰਾਂ ਸਾਲ ਹੀ ਇਹਦੀ ਲਾਈਫ ਹੁ ਹੈਗੀ ਏ ਜਿਵੇਂ ਤੁਸੀਂ ਕਹਿ ਰਹੇ ਹੋ ਹਾਂ ਤੇ ਤੁਸੀਂ ਨਾ ਇਹਨੂੰ ਅਗਰ ਲੈਣ ਤੋਂ ਪਹਿਲੇ ਸਭ ਤੋਂ ਪਹਿਲੇ ਬ੍ਰਾਂਡ ਦੇਖੋ ਵੀ ਅੱਛਾ ਬ੍ਰਾਂਡ ਹੋਵੇ ਅੱਛੀ ਕੰਪਨੀ ਹੋਵੇ ਉਸ ਕੰਪਨੀ ਦੇ ਤੁਸੀਂ ਲੋਓ ਤੇ ਦੂਜਾ ਤੁਸੀਂ ਨਾ ਨੋਰਮਲ ਜਿਵੇਂ ਉੱਚੀਰੇਂਜ ਤੇ ਨਾ ਜਾਓ ਤੁਸੀਂ ਇੱਕ ਅੱਛੀ ਹਾਈ ਰੇਂਜ ਇਹਨੂੰ ਫੜ ਕੇ ਚਲੋ ਭਾਵੇਂ ਤੁਸੀਂ ਕਹਿ ਲਓ ਤਿੰਨ ਚਾਰ ਮਹੀਨੇ ਰੁੱਕ ਕੇ ਲੈ ਲਓ ਪਰ ਤੁਸੀਂ ਲੋਓ ਉਹਨੂੰ ਅੱਛੀ ਕੁਆਲਿਟੀ ਦੇ ਲੋ ਤੁਸੀਂ ਦੱਸੇ ਜੇ ਤੁਸੀਂ ਰੇਟ ਦੇ ਚੱਕਰ ਚ- ਘਰੇ ਚ ਤੁਸੀਂ ਉਹਨੂੰ ਇਹ ਬੰਦਾ ਕਦੀ ਵਾਰ ਕਹਿੰਦਾ ਹੈਗਾ ਨਾ ਬਈ ਚਲ ਬਈ ਇਹਦੇ ਘ ਹਾਈ ਹੈਗੇ ਨੇ ਜਾਂ ਕੁੱਛ ਹੈਗਾ ਪਰ ਨਹੀਂ ਉਹ ਕਾਫੀ ਲੰਬਾ ਟਾਈਮ ਕੱਢ ਕੇ ਦੇਣਗੇ ਤੁਹਾਨੂੰ ਤੇ ਇਹ ਤੁਹਾਡੇ ਕੰ ਟੇਬਲ ਤੇ ਮੱਤਲਬ ਓਦੇ ਤੇ ਹੈਗੇ ਕਨਵੀਨੀਅਸ ਤੇ ਹੈਗਾ ਵੀ ਤੁਹਾਨੂੰ ਕਈਆਂ ਨੂੰ ਨਾ ਥੋੜੇ ਹਾਰਡ ਗੱਦੇ ਚਾਹੀਦੇ ਹੁੰਦੇ ਹੈਗੇ ਨੇ ਕਈ ਵਾਰ ਕਈਆਂ ਦੀ ਜਿਵੇਂ ਬੈਕ ਥੋੜ੍ਹੀ ਪੇਨ ਰਹਿੰਦੀ ਹੈਗੀ ਹਨਾ ਓਦੀ ਸਪਾਈਨ ਵਗੈਰਾ ਜਾਦਾ ਤੁਸੀਂ ਕਹਿ ਲੋਓ ਬੀ ਕੋਵੀ ਸ਼ੇਕ ਆਵੇ ਇੱਕੋ ਦਂਮ ਸਟ੍ਰਰੇਟ ਰਵੇ ਕਈਆਂ ਨੂੰ ਸਟੇਟ ਗੱਦੇ ਚਾਈਦੇ ਹੁੰਦੇ। ਦੀਨੇ ਤੇ ਉਹਨਾਂ ਕੋਲ ਉਹ ਵੀ ਅਵਲੇਬਲ ਆਪਸ਼ਨ ਅਵਲੇਬਲ ਬਣਦੇ ਹੈਗੇ ਨੇ ਬੀ ਤੁਆਨੁ ਗ
ਹਾਂ ਸ਼ਾਇਦ ਉਹ ਔਰਥੋ ਔਰਥੋ ਕੇਅਰ ਏਦਾਂ ਕੁੱਛ ਮੈਂ ਸੁਣਿਆ ਸੀ ਵੀ ਸਪਾਈਨ ਕੇਅਰ ਔਰ
ਹਾਂ, ਹਾਂ, ਹਾਂਜੀ-ਹਾਂਜੀ-ਹਾਂਜੀ ਜੀ ਹਾਂਜੀ ਤੇ ਉਸ ਤੋਂ ਬਾਅਦ
ਬੱਚਿਆਂ ਦੇ ਜਿਸ ਤਰ੍ਹਾਂ ਮੰਨ ਲਓ ਲੈਣੇ ਆ ਤੇ ਇਸਦਾ ਕੋਈ ਐਸਾ ਹੁੰਦਾ ਹਿਸਾਬ ਬਈ ਬੱਚਿਆਂ ਦੇ ਅਲੱਗ ਹੁੰਦੇ ਐ ਤੇ ਅਹ ਜੋ ਵਿਅਸਕ ਐ ਉਹਨਾਂ ਦੇ ਮੱਤਲਬ ਅਲੱਗ ਹੁੰਦੇ ਆ
ਹਾਂ ਤੁਸੀਂ ਹਾਂ ਇਹ ਵੀ ਨੀ ਸਾਬ ਕਰ ਕੇ ਤੁਸੀਂ ਕਹਿ ਲਉ ਅ ਮਤਲਬ ਉਹਨਾਂ ਨੇ ਨਾ ਏਜ ਗਰੁੱਪ ਨੂੰ ਟਾਰਗੇਟ ਕੀਤਾ ਹੋਇਆ ਐਲਡਰਲੀ ਪੀਪਲ ਹੋ ਗਿਆ ਤੇ ਤੁਸੀਂ ਕਹਿ ਲਓ ਯੰਗ ਹੋ ਗਏ, ਚਿਲਡਰਨ ਹੋ ਗਏ ਤੇ ਹੁਣ ਜਿਵੇਂ ਅਗਰ ਚਿਲਡਰਨ ਵਾਸ ਫ਼ਿਰ ਜਿਵੇਂ ਪਲੱਸ। ਸੋਫਟ ਹੋ ਗਏ।
ਹਾਂ, ਹਾਂ ਹਾਂ, ਕਿਉਂਕਿ ਉਹਨਾਂ ਦਾ ਵੇਟ ਵੇ ਹਾਂ ਵੇਟ ਕਮ ਹੈ ਤੇ ਉਹ ਉਹਨਾਂ ਨੂੰ ਕੂਸ਼ਨ ਕਰੇਗਾ ਸਮਝ ਗਿਆ। ਤਾਂ ਕਿ ਬੋਡੀ ਸ਼ੇਪ ਉਹਦਾ ਤਾਂ ਹੀ ਬਣੇਗਾ ਨਾ, ਅਗਰ ਉਹ ਹਾਰਡ ਕਰਦੇ ਸੁਣਦੇ ਹਾਂ ਤਾਂ ਵਜ਼ਨ ਤਾਂ ਹੈ ਨਹੀਂ, ਤੇ ਉਹ ਉਹਨਾਂ ਨੂੰ ਹਾਰਡ ਮਹਿਸੂਸ ਹੋਏਗਾ ਜਿਆਦਾ।
ਹਾਂਜੀ, ਹਾਂਜੀ। ਤੇ ਕੂਸਨ ਉਹਦੇ ਵਿੱਚ ਆ ਜਾਂਦੇ, ਉਹਦੇ ਵਿੱਚ ਚਲ ਜਾਂਦੇ ਨੇ। ਤੇ ਉਹਦੇ ਵਿੱਚ ਅਗਰ ਤੁਸੀਂ ਤੁਸੀਂ ਵੀ ਆਪਣੇ ਵਾਸਤੇ ਲੈਣਾ ਹੈਗਾ, ਤੇ ਉਹਦੇ ਵਿੱਚ ਤੁਸੀਂ ਇਵਨ ਤੁਸੀਂ ਕਸਟਮਾਈਜ਼ਡ ਵੀ ਕਰਵਾ ਸਕਦੇ ਹੋ ਉਹਦੇ ਤੇ, ਤੁਹਾਨੂੰ ਪਤਾ ਤੁਹਾਨੂੰ ਤੁਸੀਂ ਆਪਣੀ ਅਹ ਉਹ ਵੀ ਦੇ ਸਕਦੇ ਤੁਹਾਨੂੰ ਕਿਸ ਤਰ੍ਹਾਂ ਦਾ ਚਾਹੀਦਾ ਹੈ, ਇਹਦੇ ਚ ਤੁਹਾਨੂੰ ਕਿੰਨੀ ਹਾਰਡਨੈਸ ਚਾਹੀਦੀ ਹੈ, ਕਿੰਨੀ ਸੋਫਟਨੈਸ ਚਾਹੀਦੀ ਹੈਗੀ ਏ। ਇਸ ਮੀਨਸ ਦੇ ਅਕੋਡਿੰਗ ਵੀ ਹਾਂ। ਤਿਆਰ ਹੋ ਜਾਂਦੇ ਨੇ ਕਦੇ।
ਅੱਛਾ, ਅੱਛਾ, ਅੱਛਾ। ਇੱਕ ਮੈਂ ਦੇਖ ਰਿਹਾ ਸੀ ਜੀ ਉਹ ਲਿਖਿਆ ਹੁੰਦਾ ਕਿੰਗ ਸਾਈਜ਼, ਕੁਈਨ ਸਾਈਜ਼, ਉਹ ਸਾਡੇ ਪੱਲੇ ਨਹੀਂ ਪਿਆ, ਉਹ ਕੀ ਮਤਲਬ ਹੁੰਦਾ, ਕਿੰਗ ਸਾਈਜ਼ ਗੱਦਾ ਇੱਕ ਕਈ ਗੱਦੇ ਦੇਖੇ ਆ ਕਿ ਡਬਲ ਬੈਡ ਤੇ ਸਿੰਗਲ ਹੀ ਆ ਆ ਜਾਂਦਾ ਹੈਗਾ। ਤੇ ਉਹ ਮਤਲਬ ਸਿੰਗਲ ਲੈਣਾ ਅੱਛਾ ਰਹਿੰਦਾ ਹੈ, ਜਾਂ ਡਬਲ ਹੀ ਠੀਕ ਰਹਿੰਦੇ।
ਪਤਾ ਕੀ ਹੈਗਾ, ਦੇਖੋ ਸਭ ਤੋਂ ਪਹਿਲੇ ਤਾਂ ਜਿਹੜੇ ਕਿੰਗ ਸਾਈਜ਼ ਕਿੰਗ ਸਾਈਜ਼ ਹੁੰਦੇ ਨਾ ਹੈ, ਤੁਹਾਡੇ ਬੈਡ ਹੁੰਦਾ ਹੈਗਾ, ਤੁਹਾਡਾ ਬੈਡ ਕਿੰਗ ਸਾਈਜ਼ ਦਾ, ਮਤਲਬ ਹੁੰਦਾ ਥੋੜਾ ਵੱਡਾ ਬੈਡ ਕਈ ਵਾਰ, ਜਿਵੇਂ ਕਈ ਟੋਲ ਹੁੰਦੇ ਨੇ ਹਨਾ। ਉਹਨਾਂ ਦੇ ਜਿਹੜੇ ਪੈਰ ਹੁੰਦੇ ਨੇ ਪੂਰੀ ਬੋਡੀ ਉਹਨਾ ਬੈਡ ਤੇ ਕਵਰ ਨਹੀਂ ਹੁੰਦੀ ਹੈਗੀ, ਤੇ ਉਹ ਕਈ ਵਾਰ ਤੇ ਕਈ ਲੋਕ ਆਪਣੇ ਘਰ ਵਿੱਚ ਬਣਵਾਉਂਦੇ ਨੇ, ਕਸਟਮਾਈਜ਼ ਕਰਵਾਉਂਦੇ ਨੇ। ਬੈਡ ਨੂੰ ਹਨਾ ਆਪਣੀ ਲੈਂਥ ਦੇ ਅਕੋਰਡਿੰਗ, ਤੇ ਕਈ ਵਾਰ ਨੋਰਮਲ ਜਿਵੇਂ ਅਸੀਂ ਸੈਟੀ ਕਹਿੰਦੇ ਆਾਂ। ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਕੁਈਨ ਬੈਡ। ਨੋਰਮਲ ਬੈਡ ਹੁੰਦੇ ਹੈਗੇ ਨੇ, ਜਿਵੇਂ ਆਪਾਂ ਬਾਜ਼ਾਰ ਚ ਲੈਣ ਜਾਈਏ ਨਾ ਤੁਸੀਂ ਇਹ ਕਹਿ ਲਓ ਨੋਰਮਲ ਹਾਈਟ ਤੇ ਪਰਸਨਜ਼ ਲਈ ਉਹ ਵਾਲੇ ਬੈਡਰੂਮ ਹੁੰਦੇ ਹੈਗੇ। ਤੇ ਹੁਣ ਰਹੀ ਗੱਲ ਮਤਲਬ ਜਿਹੜਾ ਸਿੰਗਲ ਪੂਰੇ ਬੈਡ ਨੂੰ ਗੱਦਾ ਹੈਗਾ ਹੈ, ਦੇਖੋ ਉਹ ਹੈਗਾ ਅਗਰ ਤੇ ਤੁਸੀਂ ਜਿਆਦਾ ਸਾਮਾਨ ਆਪਣੇ ਬੈਡ ਚ ਰੱਖਦੇ ਹੈਗੇ ਹੋ ਹਨਾ, ਤੁਹਾਡੇ ਨੀਚੇ ਡਰੌਰ ਦੇ ਵਿਚ ਤੁਸੀਂ ਡੇਲੀ ਬੇਸਿਸ ਤੇ ਰੋਜ਼ ਨੂੰ ਚੱਕਣਾ ਹੀ ਰੱਖਣਾ ਹੈਗਾ ਹੈ। ਫੇਰ ਤੇ ਦੇਖੋ ਕੰਮ ਦਾ ਨੀ ਹੈਗਾ।
ਹਾਂ ਉਹ ਸਮਝ ਗਿਆ ਮੈਂ ਉਹ ਤੇ ਫੋਲਡ ਹੀ, ਉਹ ਲੇਡੀਜ਼ ਕਿਉਂਕਿ ਦੇਖੋ, ਇਹ ਕੰਮ ਇਹਦੇ ਚ ਲੇ ਡੀਜ਼ ਦਾ ਜ਼ਿਆਦਾ ਕੰਮ ਹੈ, ਕਿਉਂਕਿ ਬੈਡ ਚੋਂ ਸਮਾਨ ਕੱਢਣਾ, ਅਗਰ ਕੋਈ ਏਦਾਂ ਦਾ ਬੈਡ ਐ ਤੇ ਉਹ ਤੇ ਚੱਕ ਹੀ ਨਹੀ ਪਾਇਆ ਕਿ ਹੈਵੀ ਹੁੰਦੇ ਨਾ ਦ ਸਿੰਗਲ ਗੱਦਾ ਤੇ ਬੜਾ ਹੈਵੀ ਹੋ ਜਾਏਗਾ। ਇਹ ਮੈਨੂੰ ਲੱਗਦਾ ਕਿ ਇਹ ਹਾਂ ਇਹ ਸਿੰਗਲ ਬਣਾਇਆ ਗਿਆ ਉਸ ਬੈਡ ਵਾਸਤੇ ਅੱਜ ਕੱਲ੍ਹ ਮੈਂ ਲੋੋਹੇ ਦੇ ਬੈੱਡ ਵੀ ਦੇਖੇ ਹੈ ਬਣੇ ਹੋਏ, ਜੋ ਨੀਚੋਂ ਮਤਲਬ ਖਾਲੀ ਹੁੰਦੇ ਹੈ, ਜਿਵੇਂ ਸਿਰ ਰੈਕ ਦੀ, ਉਹ ਨਹੀਂ ਹੁੰਦਾ। ਓਹ,
ਹਾਂ ਹਾਂ, ਹਾਂ ਈਵਨ ਲੋਹੇ ਦੇ ਈਵਨ ਲੱਕੜ ਦੇ ਵੀ ਆ ਗਏ ਨੇ ਉਹ ਤੇ
ਅੱਛਾ ਹਾਂ, ਮਤਲਬ ਇਹ ਹੈ ਕਿ ਤੁਸੀਂ ਵਿਚੋਂ ਕਰੋਸਿੰਗ ਹੋ ਜਾਂਦੀ ਹੈ ਜਿ ਜਿਹਦੇ ਕੋਲ ਸਪੇਸ ਹੈਗੀ ਆ, ਅਲਮਾਰੀਆਂ ਹੈਗੀਆਂ ਨਹੀਂ ਲੋੜ ਜਿਹਦੇ ਸਟੋਰੇਜ ਨਹੀਂ, ਸਟੋਰ ਹੈਗੇ ਵੱਡੇ ਉਹਨਾਂ ਵਾਸਤੇ ਤਾਂ ਠੀਕ ਹੈ। ਤੇ ਉਹ ਉਤਰਨਾ ਪੈਟਰਾ ਦਾ ਯੂਜ਼ ਕਰ ਸਕਦੇ ਹੋ।
ਹਾਂ ਤੁਸੀਂ ਇਹ ਕਹਿ ਲਓ ਹੋਸਟਲ ਲਾਈਫ ਵਾਸਤੇ ਕਿਸੇ ਨੇ ਆਪਣੇ ਕਮਰੇ ਨੂੰ ਕਿਰਾਏ ਤੇ ਦੇਣਾ ਹੈ। ਗਏ ਘੁੰਮਣ ਲਈ। ਤੇ ਥੋੜ੍ਹੀ ਇਕਨੋਮੀਕਲ ਰੇਂਜ ਵਿਚ ਹੋ ਜਾਂਦੇ ਨੇ ਨਾ, ਉਹ ਵਾਲੇ ਬੈਡ ਸਰਕੇ ਨੀ। ਤੁਸੀਂ ਇਹ ਕਹਿ ਲਓ, ਤੂੰ ਜੇੇ ਡਰੋਰ ਵਲੇ ਬੈਠੇ ਹੋ।
ਗਦਿਆਂ ਦੀ ਥਿਕਨੈਸ ਵੀ ਕੁਛ ਮਾਇਨੇ ਰੱਖਦੇ ਦੀ ਐ ਜਿਸ ਤਰ੍ਹਾਂ ਮੰਨ ਲਓ, ਕਈ ਤਾਂ ਦੇਖਦੇ ਹਾਂ ਚਾਰ ਚਾਰ-ਚਾਰ ਇੰਚ ਦੇ ਗੱਦੇ ਹੁੰਦੇ ਆ ਮੋਟੇ। ਕਈ ਮੈਂ ਦੇਖਿਆ ਕਿ ਦੱਸ- ਦੱਸ ਇੰਚ ਜਿੜੇ ਵੀ ਹੈਗੇ, ਬੜੇ ਪ੍ਰੀਮੀਅਮ ਲਗਜ਼ਰੀ ਉਹ ਤੇ ਫੇਰ ਕੋਸ਼ਟ ਹੀ ਵੱਧ ਜੇਗੀ। ਹਨਾ?
ਹਾਂ-ਹਾਂ ਉਹੀ ਨਾ, ਪੋਸਟਲੀ ਵੱਧ ਜਾਂਦੀ ਹੈਗੀ ਹੈ, ਤੇ ਬਸ ਉਹ ਦੱਬਦੇ ਹੀ ਹੈਗੇ ਗੱਦੇੇ ਜਿਹੜੇ ਦਸ ਦਸ ਸਮਿੰਗ ਦੇ ਹੁੰਦੇ ਹੈਗੇ ਨਾ। ਉਹ ਜਿਵੇਂ ਸਾਡੇ ਬੈਠ ਥੇ ਪ੍ਰੋਬਲਮ ਦੱਸਦੇ ਹੋ ਨਾ ਗੱਦੇ ਬੈਠ ਗਏ ਨੇ। ਹਨਾ ਉਹ ਫਲਫੀ ਨਹੀਂ ਹੈਗੇ, ਤੇ ਉਹ ਬਸ ਉਹ ਬੈਠਦੇ ਨੀ ਹੈ ਫੇਰ ਤੇ ਫੇਰ ਉਹ ਤੁਸੀਂ ਕਹਿ ਲਓ ਫਲਫੀ ਰਹਿੰਦੇ ਹੈਗੇ ਨੇ। ਅਹ ਜਿਵੇਂ ਤੁਸੀਂ ਕਹਿ ਲਓ
ਤੇ ਅੱਛਾ ਜਿਸ ਤਰ੍ਹਾਂ ਮੰਨ ਲਓ ਸਾਡੇ ਬੱਚਿਆਂ ਦਾ ਘਰ ਹੈ ਕਈ ਵਾਰੀ ਉਹ ਕੀ ਹੁੰਦੇ ਬੱਚੇ ਦੇਖੋ ਕਹਿੰਦੇ ਆ ਕਿ ਸਾਨੂੰ ਤੇ ਬੈਡ ਤੇ ਹਿ ਚੀਜ਼ ਮਿਲ ਜੇ। ਮਤਲਬ ਖਾਣਾ ਵੀ ਉੱਥੇ ਹ ਪਾਣੀ ਪੁੂਣੀ ਵੀ ਉਥੇ ਰੱਖਿਆ, ਕਈ ਵਾਰੀ ਉਹ ਗਿਰ ਵੀ ਜਾਂਦਾ ਗਦਿਆਂ ਤੇ ਉਹਦੇ ਨਾਲ ਵੀ ਲਾਈਫ ਇਫੈਕਟ ਹੋਂਦੀ ਹੋਏਗੀ ਗੱਦਿਆਂ ਦੀ।
ਹੁੰਦੀ ਤਾਂ ਹੈਗੀ ਆ ਲੇਕਿਨ ਅੱਜ ਕੱਲ ਤੁਸੀਂ ਦੇਖੋ ਕਾਫੀ ਜ਼ਿਆਦਾ ਮੈਟਰਸ ਦਾ ਸਿਸਟਮ ਆ ਗਿਆ ਹੈਗਾ ਅੱਜ ਕੱਲ ਤੁਸੀਂ ਸਭ ਤੋਂ ਪਹਿਲੇ ਤਾਂ ਗਦਿਆਂ ਦੇ ਉੱਤੇ ਜਿਹੜੇ ਅ ਅਸੀਂ ਜਿਵੇਂ ਤੁਸੀਂ ਕੋ ਪੰਜਾਬੀ ਭਾਸ਼ਾ ਚ ਉਹਨਾਂ ਨੂੰ ਗਿਲਾਫ਼ ਕਹਿੰਦੇ ਹੈਗੇ ਆ। ਅੱਜ ਕੱਲ ਤਾਂ ਤੁਸੀਂ ਕਹਿ ਲਓ ਹਾਂ ਵਾਟਰ ਪ੍ਰੂਫ ਗਲਾਫ ਹੁੰਦੇ ਨੇ ਤੁਸੀਂ ਉਹ ਆਪਣੇ ਗੱਦਿਆਂ ਨੂੰ ਕਵਰ ਕਰ ਦੋ ਉਹਦੇ ਨਾਲ ਠੀਕ ਹੈ, ਤੇ ਹਾਂ ਵਾਟਰਪੂਫ ਗਲਾਫ ਤੇ ਨਾਲ ਆਪਣੇ ਗਦਯਾ ਨੂੰ ਕਵਰ ਕਰ ਦਿਓ ਤੇ ਅਗਰ ਤੁਹਾਨੂੰ ਲੱਗਦਾ ਪਾਣੀ ਫੇਰ ਵੀ ਅੰਦਰ ਜਾ ਸਕ ਇਕ ਚੀ ਹੋਰ ਹੁੰਦੀ ਹੈ ਡਟ ਤੇ ਤੁਸੀਂ ਉਹ ਆਪਣੀ ਚੱਦਰ ਵਿਸ਼ਾਨ ਕਰਦੇ ਨਾ ਪੂਰੀ ਚੱਦਰ ਦੀ ਸ਼ੇਪ ਵਿੱਚ ਹੀ ਹੁੰਦੀ ਹੈਗੀ ਆ। ਜਿੰਨੀ ਸਾਈਜ਼ ਚੱਦਰ ਦਾ ਹੁੰਦਾ ਹੈ ਪੂਰੀ ਉਸ ਅਕੋਡਿੰਗ ਹੁੰਦੀ ਹੈ। ਤੇ
ਅੱਛਾ
ਸ਼੍ਰੀ ਅਨੇ ਸ਼੍ਰੀ ਨੂੰ ਆਪਣੇ ਬੰਦੇ ਨੂੰਥੋ ਸ਼
ਠੀਕ ਹੈ, ਅੱਛਾ ਇੱਕ ਚੀਜ਼ ਹੋਰ ਦੱਸਣਾ ਕਿ ਜਿਸ ਤਰ੍ਹਾਂ ਮੰਨ ਲਿਓ, ਸਾਡੇ ਪੁਰਾਣੇ ਗੱਦੇਹੈ ਮੰਨ ਲਓ ਅਸੀਂ ਨਵੇਂ ਲੈਂਦੇ ਹੈ ਤੇ ਇਹਨਾਂ ਦਾ ਕੋਈ ਐਕਸਚੇਂਜਫ ਫੇਰ ਵੀ ਸਕੀਮਾਂ ਕੰਪਨੀ ਚਲਾਂਦੀ ਰਹਿੰਦੀਆਂ
ਮੈਨੂੰ ਇਸ ਬਾਰੇ ਪਤਾ ਵੀ ਨੀ ਹੈ, ਸ਼ਾਇਦ ਹੁੰਦਾ ਹੋਵੇ। ਕਿਉਂਕਿ ਇਹਨਾਂ ਦੀ ਕੁੱਛ ਹਾਂ। ਦੇਖੋਂ ਹੁਣ ਹਰ ਪਾਸੇ ਹੁੰਦਾਂ ਹੀ ਇਹ ਹੈਂ। ਨਾ ਇੱਕ ਸੇਲ ਦੇ ਵਿੱਚ। ਮੈਂਨੂੰ ਇਹ ਨੀਂ ਪਤਾਂ। ਮੈਂਨੂੰ ਇਸ ਬਾਰੇ ਵੈਸੇ ਇੰਨੀ ਨੌਲੇਜ ਹੈ ਨਹੀਂ ਵੀ ਚੇਂਜ ਹੋ ਜਾਂਦੇ ਨੇ ਕਿ ਨਹੀਂ ਹੁੰਦੇ। ਕਿਸ ਰੇਟ ਵਿਚ ਹੁੰਦੇ ਹੈਗੇ ਨੇਂ।
ਹਾਂ ਮੈਂ ਪਤਾਂ ਕਿਤੇ ਕਿਹਾ। ਹਾਂ ਮੈਂ ਪਤਾਂ ਕਿਤੇ ਸੁਣਿਆਂ ਜੋ ਮੈਂ ਪ੍ਰੀਮੀਅਮ ਕਰ। ਤੇ ਸਰਚ ਕਰ ਰਿਹਾਂ ਸੀ ਨਾ ਔਨਲਾਈਨ। ਤੇ ਜਿਹੜੇ ਮਹਿੰਗੇ ਗੱਦੇ ਹੈਗੇ ਹੈਂ। ਉਹ ਆਪਸ਼ਨ ਦੇ ਰਹੇਂ ਸੀ। ਜਿਹਨਾਂ ਦੇ ਰੇਟ। ਕੰਮ ਹੈਗੇ ਉਹ ਨਹ ਦੇ ਰਹੇ ਉਹਨਾਂ ਦੀ ਵੀ ਸਕੀਮ ਆਉਣੀ ਆ ਵੀ ਬੰਦਾ ਮਹਿੰਗਾ ਲ਼ੈ ਰਿਹਾਂ ਤੇ ਉਹਨਾਂ ਚ ਕਹਿ‌ ਤਾਂ ਉਹਨਾਂ ਨੂੰ ਮਾਰਜਨ ਜ਼ਿਆਦਾ ਬੱਚਦਾ ਹੋਏ। ਤੇ ਉਹਨਾਂ ਵੀ ਉਹ ਪੁਰਾਣੇਂ ਗੱਦੇ ਦਾ ਵੈਲਿਊ ਕੱਢ ਦਿੰਦੇਂ ਹੋਣ ਹੋ ਸਕਦਾਂ। ਪਰ ਉੱਥੇ ਸ਼ਾਡੀ ਹਿੰਮਤ ਨੀਂ ਪਈ ਨਾ ਫ਼ਿਰ ਰੇਟ। ਜ਼ਿਆਦਾ ਸੀ -ਮਗਰ ਐਕਸਚੇਂਜ ਬੰਦਾਂ ਕਰਨ। ਤਿਆਰ ਹੈਂ ਤੇ ਗੱਡੀ। ਤੈਡੇ ਮਹਿੰਗੇ ਆ।
ਹਾਂ, ਹਾਂ।
ਹਾਂ ਇਹ ਚੱਕਰ।
ਚਲੋਂ ਜੀ। ਲਿਆਓ ਤੁਸੀਂ ਘਰ ਕਦੀ ਚਕ੍ਰ
ਹਾਂ ਕੋਈ ਨੀਂ ਜੀ ਬਨਾਣੇ ਹਾਂ ਪ੍ਰੋਗਰਾਮ ਇਸ। ਸਿਰਫ਼ ਮੈਂ ਆਉਣਾਂ ਵੀ ਹੈਂ। ਹਫ਼ਤੇ ਬਾਅਦ ਕੋਈ ਵਿਜ਼ਿਟ ਆਈਂ ਹੈਂ। ਇੱਧਰ
ਹਾਂਜੀ, ਹਾਂਜੀ ਹਾਂ ਕਾਫੀ ਟਾਇਮ ਹੋ ਗਿਆਂ। ਹਾਂਜੀ। ਬਸ ਹਾਂ, ਹਾਂ ਜੀ ਮੈਂ ਜ਼ਰੂਰ ਲਵਾਂਗੀ ਚ- ਜ਼ਰੂਰ ਲਾਵਾਂਗੀ ਚੱਕਰ।
ਹੋਰ ਕੰਮ ਕਾਰ ਸਭ ਠੀਕ ਚੱਲ ਰਿਹਾਂ।
ਹਾਂ ਸਭ ਠੀਕ ਹੈਂ ‌। ਬਸ ਗਰਮੀਂ ਹੋਈ ਪਈ ਦੀ ਹੈ।
ਅੱਛਾ ਜੀ।
ਠੀਕ ਜੀ।